ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਨੇ?
ਬਸ ਵਧੀਆ ਤੁਸੀਂ ਸੁਣਾਓ।
ਮੇਰੇ ਵਧੀਆ ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਫੋਨ ਕਰੀ ਜਾ ਰੀ ਆ ਫੋਨ ਕਰੀ ਜਾ ਰੀ ਤੁਸੀਂ ਚੱਕਦੇ ਈ ਨੀ ਫ਼ੋਨ ਫੋਨ ਕੀ ਗੱਲ ਹੋ ਗਈ ਕਿੱਥੇ ਹੈਗੇ ਓ।
ਬਸ ਤੁਹਨੂੰ ਪਤਾ ਪੇਕਿਆ ਆ ਕੇ ਥੋੜੇ ਮਸਤ ਹੋਣ ਫਿਰ ਇਹਨਾਂ ਚ ਮਸਤ ਹੈਗੇ ਬੱਚਿਆਂ ਵਿੱਚ ਰੂਜੇ ਪਏ ਆ।
ਅੱਛਾ ਅੱਛਾ, ਤੁਸੀਂ ਪੇਕੇ ਗਏ ਦੇ ਓ।
ਹਾਂਜੀ, ਵੇਕੇ ਗਏ ਪਏ ਆ।
ਅੱਛਾ ਅੱਛਾ, ਮੈਨੂੰ ਨੀ ਸੀ ਪਤਾ ਗਾ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ। ਤੇ ਵੈਸੇ ਮੈਂ ਫੋਨ ਕਰਦੀ ਪਈ ਸੀ ਤੁਸੀਂ ਚੱਕਿਆ ਨੀ ਫੋਨ ਤੇ ਚੱਕ ਲੈਣਾ ਸੀ ਬੈਅਕ ਕੋਲ ਵੀ ਨੀ ਕੀਤੀ ਤੁਸੀਂ।
ਬਸ ਗੁਡੀਆ ਕੋਲ ਫੋਨ ਰਹਿੰਦਾ ਨਾ ਉਹ ਕਈ ਵਾਰ ਘੱਟ ਵੀ ਦਿੰਦੀ ਐ।
ਅੱਛਾ ਅੱਛਾ, ਤਾਂ ਹੀ ਬੱਚਿਆਂ ਦਾ ਸ ਸੱਚੀ ਇਹ ਬਹੁਤ ਐ ਕਿ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਫੋਨ ਆਇਆ ਜਾਂ ਨਹੀਂ ਆਇਆ।
ਦੱਸਦੇ ਵੀ ਨਹੀਂ ਬੱਚੇ।
ਹਾਂ ਹਾਂ, ਇਹ ਤੇ ਸਹੀ ਕਹਿੰਦੇ ਪਏ।
ਹੂੰ, ਹੋਰ ਤੁਸੀਂ ਠੀਕ ਹੋ।
ਹਾਂਜੀ-ਹਾਂਜੀ, ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ? ਮੈਂ ਤੇ ਹਜੇ ਕਿੱਥੇ ਨੀ ਘੁੰਮਣ ਗਈ ਮੈਂ ਤੇ ਘਰ ਹੀ ਆ। ਤੁਹਾਡੀ ਤੇ ਛੁੱਟੀਆਂ ਵੀ ਘਰ ਹੀ ਮਨੀ ਦੀਆਂ। ਬਸ ਦੇਖੋ ਪੇਕੇ ਹੁਣ ਜਾਵਾਂਗੇ ਐ ਗੁਰਪ੍ਰਬ ਚਲੇ ਜਏ। ਫੇਰ ਉਸ ਤੋਂ ਬਾਅਦ ਜਾਵਾਂਗੇ ਐਕਚੁਲੀ ਨਾ ਮੇਰੀ ਮੰਮੀ ਗਏ ਦੇ ਸੀਗਾ। ਆਊਟ ਆਫ ਸਟੇਸ਼ਨ ਸੀਗਾ ਤੇ ਭਾਬੀ ਆਪਣੇ ਪੇਕੇ ਗਏ ਦੇ ਐ। ਫੇਰ ਪਿੱਛੋਂ ਕੋਈ ਹੈ ਨਹੀਂ ਸੀ ਸਿਰਫ ਬ੍ਰਦਰ ਈ ਸੀ ਫੇਰ ਮੈਂ ਕਿਹਾ ਮੈਂ ਕੀ ਜਾਵਾਂ। ਫੇਰ ਮੈਂ ਕਿਹਾ ਚਲੋ ਬਾਅਦ ਵਿੱਚ ਜਾਵਾਂਗੇ ਮੰਮੀ ਆ ਜਾਣਗੇ। ਤੇ ਤਾਂ ਹੀ ਜਾਵਾਂਗੇ ਹੋਰ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ। ਅੱਛਾ-ਅੱਛਾ, ਗੱਲ ਸੁਣੋ ਮੈਨੂੰ ਕੋਈ ਟੇਲਰ ਦੱਸੋ ਕੋਈ ਵਧੀਆ ਜਾ। ਅੱਗੇ ਆ ਰਹੀ ਆ ਮੈਰਿਜ ਹਾਂ ਮੇਰੀ ਸਿਸਟਰ ਇਨ ਲੋਅ, ਦੀ ਨਾ ਮੈਰਿਜ ਆ ਰਹੀ ਆ ਤੇ ਹਾਂ ਤੇ ਮੈਨੂੰ ਕੋਈ ਬੁਟੀਕ ਦੱਸ ਦੋ ਜਾਂ ਟੇਲਰ ਦੱਸ ਦੋ ਜਿਸ ਤੋਂ ਤੁਸੀਂ ਅੱਛੇ ਜਿਹੇ ਸੂਟ ਸਿਵਾਉਂਦੇ ਹੋ। ਕਿਉਂਕਿ ਮੈਂ ਤੁਹਾਨੂੰ ਦੇਖਿਆ। ਪਿਛਲੀ ਵਾਰੀ ਤੁਹਾਡੀ ਕਜ਼ਨ ਦੀ ਮੈਰਿਜ ਸੀ ਸ਼ਾਇਦ ਤੋਂ ਤੇ ਤੁਹਾਡੇ ਬਹੁਤ ਅੱਛੇ ਸਟਿਚ ਕੀਤੇ ਸੀ ਜਾਂ ਰੇਡੀਮੇਡ ਸੀ।
ਨਹੀਂ ਮੈਂ ਸਟਿਚ ਕਰਵਾਏ ਸੀ ਜੀ।
ਅੱਛਾ-ਅੱਛਾ, ਮੈਂ ਕੇ ਚਲੋ
ਮੈਂ ਆਪਣੀ ਸਿਸਟਰ ਇਨਲੋਅ ਦੇ ਮੈਰਿਜ ਤੇ ਲਿਆ ਸੀ।
ਅੱਛਾ ਅੱਛਾ, ਤੇ ਮੈਂ ਉਹੀ ਪਤਾ ਕਰਨਾ ਸੀਗਾ ਕਿ ਇੱਧਰ ਤੇ ਸਾਡਾ ਟੇਲਰ ਐ ਨਾ ਜਿਹੜਾ ਉਹਦੀ ਥੋੜੀ ਤਬੀਅਤ ਖਰਾਬ ਚੱਲਦੀ ਪਈ ਏ। ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਣੀ ਆ ਕਿ ਕੋਈ ਟੇਲਰ ਹੀ ਸੁਜੈਸਟ ਕਰਦੋ। ਉਹ ਤੇ ਵੈਸੇ ਵੀ ਬੜੇ ਨਖਰੇ ਕਰਨ ਲੱਗ ਗਏ ਤੁਹਾਨੂੰ ਪਤਾ ਹੀ ਹੈ ਟੇਲਰਾਂ ਦੇ ਵੀ ਅੱਜ ਸੌ ਬਹਾਨੇ ਹੁੰਦੇ ਨੇ ਹਾਂ।
ਜਿਹਦੇ ਕੋਲ ਮੈਂ ਸਿਵਾ ਰਹੀ ਹਾਂ ਉਹ ਜਿਹੜਾ ਟਾਈਮ ਦਿੰਦੀ ਆ ਨਾ ਉਸ ਤੋਂ ਵੀ ਅਗਲੇ ਪੰਦਰਾਂ ਦਿਨ ਬਾਅਦ ਹੀ ਦੇਣ ਲਾਗੀ ਹੁਣ।
ਅੱਛਾ ਤੇ ਫੇਰ ਮੈਂ ਮਤਲਬ ਪੰਦਰਾਂ ਦਿਨ ਹੋਰ ਪਹਿਲੇ ਜਾਵਾਂ ਉਹਦੇ ਕੋਲ।
ਹਾਂ, ਪੰਦਰਾਂ ਦਿਨ ਪਹਿਲੇ ਜਾਣਾ ਪਏਗਾ ਤੁਹਾਨੂੰ ਉਹ ਟਾਈਮ ਤੇ ਦੇ ਦੇਗੀ ਕਿ ਅੱਠ ਅੱਠ ਦਿਨ ਬਾਅਦ ਆ ਜਾਣਾ ਜਦੋਂ ਜਾਓ ਤੇ ਕਹੇ ਗਈ ਅੱਜ ਤੇ ਮੈਂ ਸੀਤੇ ਨੀ ਅੱਜ ਮੈਂ ਕਟਿੰਗ ਹੀ ਨੀ ਕੀਤੀ।
ਅੱਛਾ, ਤੇ ਮਤਲਬ ਮਤਲਬ ਝੂਠ ਬੋਲੇਗੀ ਹੱਲੇ ਉਹ ਵੀ ਉਹ ਵੀ ਥੋੜਾ ਤੰਗ ਕਰੜੇਗੀ ਬਾਕੀ ਬਾਕੀ ਟੇਲਰਸ ਵਾਂਗ।
ਹਾਂ, ਮੈਨੂੰ ਇਸ ਵਾਰੀ ਤੇ ਉਹਨੇ ਬੜਾ ਤੰਗ ਕੀਤਾ ਸੀ। ਪੂਰੇ ਐ ਫੰਕਸ਼ਨ ਜਿਹੜੇ ਹੈਗਾ ਸੀ ਨਾ ਜਦੋਂ ਉਦੋਂ ਹੀ ਦਿੱਤੇ ਨੇ ਉਹਨੇ ਮੈਨੂੰ ਸੂਟ।
ਅੱਛਾ ਅੱਛਾ। ਮੈਂ ਤੇ ਸੋਚਿਆ ਕਿ ਮੇਰੀ ਮੇਰੀ ਟੇਲਰ ਨਾਲ ਲਈ ਉਹ ਪ੍ਰੋਬਲਮ ਚਲਦੀ ਪਈ ਅੱਛਾ। ਤੁਹਾਡੀ ਵੀ ਇਹੀ ਪ੍ਰੋਬਲਮ ਐ।
ਅਰੇ ਮੈਂ ਆਪਣੀ ਸਿਸਟਰ ਕੋਲ ਵੀ ਪੁੱਛਿਆ ਸੀ ਕਿ ਤੂੰ ਹੀ ਦੱਸਦੇ ਕੋਈ ਮੈਨੂੰ ਜਿਵੇਂ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ। ਤੇ ਉਹ ਕਹਿੰਦੀ ਮੇਰੇ ਵਾਲੀ ਵੀ ਬੜੇ ਨਖਰੇ ਕਰਦੀ ਪਈ ਆ। ਹਾਂ, ਸਾਰੀਆਂ ਹੀ ਹੋ ਗਈਆਂ ਨੇ ਥੋੜਾ ਨਾ ਉਹਨਾਂ ਨੂੰ ਰੇਟ ਰੇਟ ਵਧਾਣ ਤੋਂ ਵੀ ਹੋ ਗਿਆ ਥੋੜੇ ਹੁਣ ਕਹਿ ਰਹੀ ਆ ਨਾ ਆਪਾਂ ਥੋੜੇ ਵਾਧਵਾਂਗੇ ਰੇਟ।
ਅੱਛਾ, ਪਹਿਲਾਂ ਹੀ ਇੰਨੀ ਸਵਾਈ ਹੈਗੀ ਕੀ ਟੇਲਰਸ ਦੀ ਤੇ ਹੁਣ ਹੋਰ ਰੇਟ ਵਧਾਣੇ ਆ।
ਕਹਿੰਦੀ ਤੁਸੀਂ ਆਪੇ ਸੋਚੋ ਮੈਂ ਟੇਲਰ ਅੱਗੇ ਰੱਖੇ ਦੇ ਨੇ ਮੈਂ ਬਿਜਲੀ ਦੇ ਬਿੱਲ ਭਰਨੇ ਨੇ ਮੈਂ ਇਨਾ ਕੁਛ ਕਰਨਾ ਵੈ।
ਹਾਂ ਅੱਛਾ, ਚਲੋ ਤਾਂ ਵੀ ਘੱਟ ਥੋੜ੍ਹਾ ਨਾ ਲੈਂਦੇ ਆ ਅੱਜ ਕੱਲ੍ਹ ਦੇ ਟੇਲਰ ਤੁਹਾਨੂੰ ਪਤਾ ਹੀ ਹੈ ਕਿੱਡੇ ਕਿੰਨੇ ਸਵਾਈਆਂ ਬਣਾ ਲੈਂਦੇ ਆ।
ਆਹੋ,
ਅਤੇ ਪੂਰੀ ਡਰੈੱਸ ਸਾਂਝ ਹੁੰਦੀ ਐ।
ਬਹੁਤ ਜਿਆਦਾ ਰੇਟ ਵਧਾਏ ਦੇ ਨੇ ਇਹਨਾਂ ਨੇ।
ਅੱਛਾ, ਤੇ ਬਾਕੀ ਮੈਨੂੰ ਦੇਖੋ ਹੁਣ ਤੇ ਮੈਨੂੰ ਟੇਲਰ ਦੀ ਅ ਉਹਨੇ ਤੇ ਮੈਨੂੰ ਦੇ ਦਿੱਤਾ ਜੀ ਜਵਾਬ ਤੇ ਤੁਸੀਂ ਅੱਛਾ, ਉਹ ਟੇਲਰ ਜਿਹੜੀ ਤੁਹਾਡੀ ਹੈਗੀ ਐ ਮੈਨੂੰ ਐ ਦੱਸੋ ਕਿ ਉਹਦੇ ਕੋਲ ਫੈਬਰਿਕ ਵਗੈਰਾ ਵੀ ਹੁੰਦਾ ਰੋ ਫੈਬਰਿਕ ਵਗੈਰਾ।
ਨਹੀਂ ਨਹੀਂ, ਓ ਰੋਹ ਫੈਬਰਿਕ ਨਹੀਂ ਰੱਖਦੀ।
ਅੱਛਾ,
ਉਹ ਕਹਿ ਰਹੀ ਸੀ ਮੈਂ ਰੱਖਾਂਗੀ ਰੱਖਣਾ ਸ਼ੁਰੂ ਕਰਾਂਗੀ ਪਰ ਅਜੇ ਤੇ ਉਹ ਕਹਿ ਰਹੀਏ ਨਹੀਂ ਮੇਰੇ ਕੋਲ ਇੰਨਾ ਪਹਿਲੇ ਹੀ ਕੱਪੜਾ ਆਇਆ ਦਾ।
ਤੇ ਅਜੇ ਵੇਚਣ ਦਾ ਤੇ ਕੋਈ ਵਿਚਾਰ ਹੀ ਨੀ ਉਹਦਾ।
ਅੱਛਾ ਤੇ ਮੈਂ ਸੋਚ ਰਹੀ ਸੀ ਕਿ ਮੈਂ ਨਾ ਬਈ ਸਵਾਵਾਂ ਬਈ ਇੱਕ ਡਰੈਸ ਬਣਵਾ ਲਾ ਬਈ ਆਪਣਾ ਫੈਬਰਿਕ ਵਗੈਰਾ ਲੈ ਕੇ। ਅੱਛੀ, ਕੋਈ ਡਿਜ਼ਾਇਨ ਕਰਵਾ ਕੇ ਇੱਕ ਡਰੈਸ ਬਣਵਾ ਲਾ।
ਡਿਜ਼ਾਇਨ ਤੇ ਉਹ ਤੁਹਾਡਾ ਬੜਾ ਵਧੀਆ ਬਣਾ ਦੇਗੀ ਜਿਵੇਂ ਦਿਖਾਓਗੇ ਲੇਕਿਨ ਓਹਦੇ ਕੋਲ। ਹੈਗੇ ਨੀ ਕੱਪੜਾ ਨੀ ਰੱਖਿਆ ਦਾ ਉਹਨੇ ਉਹਨੂੰ ਬਾਜ਼ਾਰੋਂ ਹੀ ਲੈ ਕੇ।
ਫੈਬਰਿਕ ਫੇਰ ਮੈਂ ਬਾਜ਼ਾਰੋਂ ਲੈ ਆਵਾਂਗੀ ਮਾਰਕੀਟ ਤੋਂ ਲੈ ਆਵਾਂਗੀ ਮਾਰਕੀਟ ਵਿਚ ਕਿਹੜਾ ਕਮੀ ਐ ਤੁਹਾਨੂੰ ਪਤਾ ਹੀ ਐ।
ਹਾਂ, ਇੰਨੀਆਂ ਦੁਕਾਨਾਂ ਨੇ। ਸਹੀ ਗੱਲ ਐ। ਨੈਟਵਰਕ ਇਸ਼ੂ ਲੱਗਦੀ ਮੈਨੂੰ ਬੜੀ ਆਵਾਜ਼ ਹੀ ਨਹੀਂ ਆ ਰਹੀ।
ਅੱਛਾ, ਆਵਾਜ਼ ਮੇਰੀ ਕੱਟਦੀ ਪਈ ਐ।
ਹਾਂ, ਬਹੁਤ ਕੱਟ ਰਹੀ ਸੀ ਹਾਂਜੀ ਬੜੀ ਘੱਟ ਸੀ ਹੁਣ ਬੋਲੋ।
ਅੱਛਾ, ਮੈਂ ਕਹਿੰਦੀ ਪਈ ਸੀ। ਸੀ ਕਿ ਕੋਈ ਨੀ ਅਸੀਂ ਮਾਰਕੀਟ ਤੋਂ ਲੈਲਾਂਗੇ ਫੈਬਰਿਕ ਤੇ ਬਸ ਓ ਸੀ ਤੇ ਦੇਗੀ ਨਾ ਜਿੱਦਾਂ ਦਾ ਅਸੀਂ ਚਾਨੇ ਆ।
ਹਾਂ, ਜਿਵੇਂ ਤੁਸੀਂ ਡਿਜ਼ਾਇਨ ਦੇ ਕੇ ਜਾਓਗੇ ਓਦਾਂ ਹੀ ਬਣਾ ਕੇ ਦਏਗੀ ਓ।
ਅੱਛਾ, ਤੇ ਅ ਸਟਿਚਿੰਗ ਦਾ ਤਾਂ ਤੁਸੀਂ ਮੈਨੂੰ ਪਹਿਲੇ ਹੀ ਦੱਸ ਦਿੱਤਾ ਕਿ ਤਾਂ ਹੀ ਦੇਗੀ ਦੱਸ ਪੰਦਰਾਂ ਦਿਨ ਲਟਕਾਏਗੀ ਜੋ ਡੇਟ ਦੇਗੀ। ਹਾਂ ਬਈ ਉਸ ਤੋਂ ਪਹਿਲਾ ਦੇਣਾ। ਉਹਨੇ ਜਿਹੜੀ ਡੇਟ ਦੱਸੀ ਐ ਉਸ ਤੋਂ ਪੰਦਰਾਂ ਦਿਨ ਪਹਿਲਾਂ
ਪਹਿਲੇ ਲਗਾ ਕੇ ਚੱਲੋ ਤੁਸੀਂ ਪਹਿਲੇ ਹੀ ਦੇ ਕੇ ਉਹਨੂੰ ਪੰਦਰਾਂ
ਅੱਛਾ, ਤੇ ਮੈਨੂੰ ਨਾ ਮੇਰੇ ਕੋਲ ਤੇ ਦੇਖੋ ਅਨਸਟਿਚ ਦੋ ਚਾਰ ਸੂਟ ਪਏ ਦੇ ਨੇ। ਉਹ ਸਵਾਵਾਂਗੀ ਪਹਿਲਾਂ ਤਾਂ ਤੇ ਇੱਕ ਦੋ ਮੈਨੂੰ ਨਾ ਜਿੱਦਾਂ ਰਿੰਗ ਸੈਰਾਮਨੀ ਤੇ ਹੋ ਗਈ। ਉਹਦੇ ਲਈ ਡਰੈਸ ਸੁਜੈਸਟ ਕਰੋ ਕੁਝ ਕਿ ਕਿੱਦਾਂ ਦੀ ਸਲਵਾਵਾਂ ਮੈਂ।
ਅੱਜ ਕੱਲ੍ਹ ਤੇ ਫਿਸ਼ ਕੱਟ ਚੱਲ ਰਹੀਆਂ ਨੇ ਉਸ ਤਰ੍ਹਾਂ ਦੀ ਦੇਖ ਲਓ ਕਿ ਰਿੰਗ ਸੈਰੇਮਨੀ ਦਾ ਪ੍ਰੋਗਰਾਮ ਹੈਗਾ ਨਾ।
ਹਾਂਜੀ-ਹਾਂਜੀ,
ਤੇ ਲਾਈਟ ਵੇਟ ਹੀ ਅੱਛੀ ਲੱਗੇਗੀ। ਹੈਵੀ ਹੈਵੀ ਤਾਂ ਦੇਖੋ ਦੁਲਹਨ ਈ ਪਾਏਗੀ ਬਰਾਈਡ ਨੂੰ ਹੀ ਅੱਛਾ ਲੱਗੇਗਾ।
ਉਹ ਉਹ ਤੇ ਠੀਕ ਐ। ਮੈਂ ਤਾਂ ਹੀ ਫੇਰ ਫੈਬਰਿਕ ਵੀ ਉਸੇ ਹਿਸਾਬ ਦਾ ਹੀ ਲਿਆਵਾਂਗੀ ਨਾ।
ਪਲੇਨ ਫੈਬਰਿਕ ਲੈ ਲੈਣਾ ਉਹਦੇ ਉੱਪਰ ਡਿਜ਼ਾਇਨ ਬਣਵਾ ਲੈਣਾ।
ਓਕੇ ਤੇ ਪਲੇਨ ਫੈਬਰਿਕ ਦੇ ਤੇ ਡਿਜ਼ਾਇਨ ਕਿਸ ਚੀਜ਼ ਦਾ ਬਣਵਾਂਗੇ ਫਿਰ ਲੈਸਜ ਵਗੈਰਾ ਦਾ ਉਹ
ਥੋੜ੍ਹਾ ਬਹੁਤ ਲੈਸ ਕਰ ਲੈਣਾ ਥੋੜਾ ਬਹੁਤ ਇੱਕ ਅਲੱਗ ਫੈਬਰਿਕ ਲੈ ਲੈਣਾ ਚੋਲੀ ਵਾਸਤੇ ਜਿਵੇਂ ਹੋ ਗਿਆ। ਡਿਜ਼ਾਇਨ ਵਾਲਾ ਕੋਈ ਫੈਬਰਿਕ। ਸਿਕੁਂਸ ਹੋ ਗਈ, ਸੀਿਕੁਂਸ ਨਹੀਂ ਤੇ ਕੋਈ ਥਰੈਡ ਵਰਕ ਦੇਖ ਲੈਣਾ।
ਅੱਛਾ -ਅੱਛਾ ਕੋਈ ਨੀ, ਉਹ ਤੇ ਫੈਬਰਿਕ ਇੱਕ ਵਾਰ ਵੇਖ ਲਾਂਗੀ ਨਾ ਕਿੱਦਾਂ ਦੇ ਨੇ। ਜੇ ਸੀਕੁਐੈਂਸ ਵਿੱਚ ਮਿਲ ਗਿਆ ਤੇ ਜ਼ਿਆਦਾ ਬੈਸਟ ਹੈ। ਕਿਉਂਕਿ ਫਿਸ਼ ਕਟ ਵਿਚ ਅੱਛਾ ਲੱਗੇਗਾ ਨਾ ਉਹਦਾ ਫੈਬਰਿਕ। ਹ
ਆਹੋ ਬਾਕੀ ਡਿਜ਼ਾਇਨ ਗਲੇ ਦੇ ਇਹੀਓ। ਚੱਲ ਰਹੇ ਨੇ ਬੈਕ ਦੇ ਬੋਹ ਬਣੀ ਹੋਹੀ ਬਣੀ ਆ ਰਹੀ ਇਹੋ ਡਿਜ਼ਾਇਨ ਚੱਲ ਰਹੇ ਨੇ ਡੀਪ ਨੈਕ ਹੁੰਦੀ ਏ।
ਹਾਂ, ਨੈਕ ਤੇ ਦੇਖੋ ਡੀਪ ਦਾ ਹੀ ਰਿਵਾਜ ਐ ਟਰੈਡ ਤੇ ਅੱਜ ਕੱਲ ਦੇਖੋ ਇਹੀਓ ਏ। ਚਲੋ ਤੇ ਫਿਸ਼ ਕਟ ਫਿਰ ਉਹਦੇ ਵਾਸਤੇ ਕਹਿ ਰਹੇ ਹੋ ਰਿੰਗ ਸੈਰਾਮਨੀ ਲਈ।
ਹਾਂ, ਬਾਕੀ ਤੇ ਦਿਨ ਦੀ ਮੈਰਿਜ ਐ ਰਾ ਮਤਲਬ ਨਾਈਟ ਦੀ।
ਦੇਖੋ ਰਿੰਗ ਸੈਰੇਮਨੀ ਤੇ ਰਾਤ ਦੀ ਐ। ਤੇ ਮੈਰਿਜ ਵੀ ਰਾਤ ਦੀ ਐ ਨਾਈਟ ਦੀ ਐ ਮੈਰਿਜ ਮੈਰਿਜ ਤੇ ਵੀ ਮੈਂ ਸੋਚ ਰਹੀ ਆ। ਹਾਂ ਲਹਿੰਗਾ ਸੋਚ, ਕਿ ਲਹਿੰਗਾ ਜਾ ਤੇ ਦੇਖੋ ਮੈਨੂੰ ਰੇਡੀਮੇਡ ਮਿਲ ਜਾਏ ਤਾਂ ਸਭ ਤੋਂ ਬੈਸਟ ਐ। ਜੇ ਨਹੀਂ ਮਿਲਦਾ ਤੇ ਫੇਰ ਮੈਂ ਬਈ ਫਿਰ ਤੇ ਮੈਂ ਡਿਜ਼ਾਇਨ ਈ ਕਰਵਾਵਾਂਗੀ।
ਦੇਖੋ, ਹਲਕੇ ਹੋਸ ਅਗਰ ਤੁਸੀਂ ਬਜਟ ਜਹੜਾ ਹੈਗਾ ਵ ਨਾ, ਦਸ ਹਜ਼ਾਰ ਤੱਕ ਦਾ ਉਹਦੇ ਵਿੱਚ ਤਾਂ ਤੁਹਾਨੂੰ ਰੇਡੀਮੇਡ ਲੈਗੇ ਬੜੇ ਵਧੀਆ ਮਿਲ ਜਾਏਗੀ। ਫਿਰ ਤੁਸੀੇ ਅਗਰ ਬਜਟ ਜਿਹੜਾ ਕੱਟ ਹੈ ਨਾ ਉਹਦੇ ਤੇ, ਤੁਹਾਨੂੰ ਇੰਨੀ ਵਧੀਆ ਚੀਜ਼ ਨਹੀਂ ਮਿਲ ਪਾਏਗੀ ਜੋ ਤੁਸੀਂ ਮੰਗੋਗੇ।
ਹਾਂ, ਤੇ ਉਹ ਤੇ ਗੱਲ ਠੀਕ ਹੈ ਤੁਹਾਡੀ ਮੈਂ ਉਹੀ ਸੋਚ ਰਹੀ ਹਾਂ ਨਾ। ਤੇ ਹੁਣ ਮੈਂ ਸਿਲਵਾਵਾਂਗੀ ਵੀ ਸਟਿਚਿੰਗ ਦੇ ਵੀ ਪੈਸੇ ਲੱਗਣਗੇ ਦੇਖੋ। ਕੁਛ ਘਟ ਤੇ ਹੋਏਗੀ ਨੀ ਲਹਿੰਗੇ ਦੀ ਸਟਿਚਿੰਗ। ਠੀਕ ਹੈ ਫਿਰ ਫੈਬਰਿਕ ਵੀ ਲਿਆਵਾਂਗੀ ਫਿਰ ਨੀਚੇ ਕੇਨ ਵਗੈਰਾ ਤੋਂ ਚਲੋ ਉਹ ਆਪਣੇ ਕੋਲੋਂ ਲਗਾ ਦਿੰਦੇ ਨੇ। ਤੇ ਬਾਕੀ ਨੀਚੇ ਹਾਂ, ਫੇਰ ਉਹੀ ਗੱਲ ਰੇਡੀਮੇਡ ਪਹਿਲੇ ਟਰਾਈ ਕਰਾਂ। ਫਿਰ
ਹਾਂ, ਪਹਿਲੇ ਰੇਡੀਮੇਡ ਦੇਖਲਓ। ਫਿਰ ਬਾਅਦ ਚੋਂ ਅਗਰ ਹਾਂ, ਪਸੰਦ ਨਾ ਆਏ ਨਾ।
ਹਾਂ, ਅਗਰ ਮੈਨੂੰ ਆਪਣੀ ਚੋਇਸ ਦੇ ਅਕੋਰਡਿੰਗ ਮਿਲ ਜਾਂਦਾ ਤੇ ਸਭ ਤੋਂ ਬੈਸਟ ਰੇਡੀਮੇਡ ਹੈ। ਮਹਿੰਗਾ। ਪਹਿਲੇ ਉਹ ਟਰਾਈ ਕਰਾਂਗੀ। ਫੇਰ ਉਸ ਤੋਂ ਬਾਅਦ ਦੇਖਣੀ ਆ। ਫੇਰ ਉਸ ਤੋਂ ਬਾਅਦ ਨਾ ਮਿਲਿਆ ਤੇ ਫੇਰ ਮੈਂ ਫੇਿਰ ਡਿਜ਼ਾਇਨ ਕਰਵਾ ਦਾਂਗੀ। ਥੋੜਾ -ਬਹੁਤਾ ਕੰਸੇਸ਼ਨ ਕਰਦੀ ਹੈ ਤੇ ਨਹੀਂ ਪੈਸਿਆਂ ਚ'।
ਦੇਖੋ ਮੇਰੇ ਨਾਲ ਮੈਂ ਕਿੰਨੇ ਟਾਈਮ ਤੋਂ ਹੈਗੀ ਹਾਂ। ਕਿੰਨਾ ਮੇਰਾ ਬਿੱਲ ਬਣਦਾ ਉਹਦੇ ਚੋਂ ਸੌ- ਦੋ ਸੌ ਹੀ ਕਟਾਉਂਦੀ ਜੇ। ਜ਼ਿਆਦਾ ਨ ਨੀ ਕਟਾਉਂਦੀ ਹਾਂ, ਬਸ ਪੰਜ- ਪੰਜ ਹਜ਼ਾਰ ਹੁੰਦਾ ਕਈ ਵਛੇ ਪਿੱਛੇ ਹਜਾਰ ਹੁੰਦੇ ਸੀ। ਦੋ ਸੌ ਕਟਾਏਗੀ ਨਾ। ਹੈਗੀ ਏ ਥੋੜੀ ਮਹਿੰਗੀ ਹੈਗੀ ਏ।
ਅੱਛਾ ਚਲੋ, ਕੋਈ ਨੀ ਬ ਬੰਦੇ ਨੂੰ ਹੁਣ ਐਮਰਜੈਂਸੀ ਹੋਏ ਤੇ ਚਲੋ ਕੋਈ ਨੀ। ਬੰਦਾ ਫੇਰ ਸਿਲਵਾਾਨ ਹੀ ਪੈ ਜਾਂਦਾ ਹਾਂ, ਇਹ ਕਿ ਬਜਟ ਬਜਟ ਜੈਦਾ- ਜੈਦਾ ਅਗਰ ਬਣਾਈ। ਹਾਂ, ਇਹ ਫਿਟਿੰਗ ਮੈਨੂੰ ਪ੍ਰੋਪਰ ਆਉਣੀ ਚਾਹੀਦੀ ਹੈ। ਦ ਨਾ ਹੋਏ। ਕਿ ਮੈਂ ਅਗਰ ਸਿਲਵਾਵਾਂ ਔਰ ਸਤਿਆਨਾਸ਼ ਮਿਲੀਤਾ ਹੋਏ ਉਹ ਨੀ ਚਾਹੀਦਾ ਮੈਨੂੰ। ਦੋਖੋ, ਸੂਟ ਵੀ ਜਿਹੜੇ ਮੇਰੇ ਆ ਨਾ। ਦਾਜ, ਵਰੀ ਦੇ ਹੈ। ਤੇ ਉਹ ਹੈਵੀ ਨੇ ਤੇ ਐਨ ਹੋਏ ਕਿ ਹੈ ਵੀ ਸੂਟ ਖ਼ਰਾਬ ਕਰਕੇ ਰੱਖਦੇ ਮੇਰੇ ਕਿੱਤੇ।
ਨਹੀਂ- ਨਹੀਂ ਉਹ ਤੁਸੀਂ ਪਹਿਲੇ ਉਹਨੂੰ ਕਹਿ ਦੇਣਾ ਨਾ ਮੇਰੇ ਵੀ ਬੜੇ ਮਹਿੰਗੇ ਲਏਦੇ ਨੇ ਤੇ ਖ਼ਰਾਬ ਨਾ ਕਰਨਾ। ਫੇਰ ਉਹ ਥੋੜ੍ਹਾ ਧਿਆਨ ਨਾਲ ਸੀ ਹੈਗੀ। ਨਹੀਂ ਤੇ ਉਹ
ਖ਼ਰਾਬ ਨਾ ਕਰਨਾ ਕਹਿ ਦਿੱਤਾ ਟੇਲਰ ਦੇ। ਜੇ ਮੈਂ ਟੇਲਰ ਦੇ ਮੂੰਹ ਤੇ ਇਹ ਕਹਿ ਦਿੱਤਾ ਖ਼ਰਾਬ ਨਾ ਕਰਨਾ। ਉਹ ਤੇ ਮੈਨੂੰ ਕਹੀ ਗਈ ਤੂੰ ਬਗ ਜਾ ਜਾਆਸੇ।
ਨਹੀਂ- ਨਹੀਂ ਇਸ ਤਰ੍ਹਾਂ ਨਹੀਂ ਕਰੇਗੀ। ਉਹ ਉਹ ਤੇ ਮੈਂ ਵੀ ਬੜੀ ਵਾਰ ਉਹਨੂੰ ਕਿਹਾ ਵੀ ਮੇਰੇ ਮਹਿੰਗੇ ਸੂਟ ਨੇ ਤੇ ਬਈ ਥੋੜਾ ਵੇਖ ਕੇ ਸੀਅ ਮੇਰੇ ਖਰਾਬ ਨਾ ਕਰਦੀ।
ਹਾਂ, ਹੁੰਦਾ ਹੀ ਹੈ। ਥੋੜਾ ਤੇ ਦੇਖੋ, ਪਹਿਲੀ ਵਾਰ ਅਗਰ ਮੈਂ ਸੁਆ ਮੈਂ ਸੋਚ ਰਹੀ ਹਾਂ, ਪਹਿਲੇ ਨਾ ਮੈਂ ਥੋੜਾ ਹਲਕੇ ਵਾਲਾ ਸਿਲਵਾਵਾਂ ਕੋਈ ਹਾਂ ਬਈ ਮੈਨੂੰ। ਵੀ ਸਹੀ ਆ ਰਹੀ ਆ ਕਿ ਨਹੀਂ ਆ ਟਰਾਈ ਕਰਾ।
ਹੂੰ।
ਤੁਸੀਂ ਮੈਨੂੰ ਜਾ ਤੇ ਫਿਰ। ਉਹਦਾ, ਉਹਦਾ ਨੰਬਰ ਦੇ ਦੇਣਾ। ਜਾਂ ਫਿਰ ਮੈਂ ਹੁਣ ਤੁਸੀਂ ਕਦੋਂ ਆਓਗੇ ਫੇਰ। ਤੁਹਾਡਾ ਤੇ ਆਉਣਾ ਲੰਬਾ ਹੋਜਏਗਾ। ਤੁਸੀਂ ਨਾ ਮੈਨੂੰ ਨੰਬਰ ਦੇ ਹਾਂ। ਨੰਬਰ ਵਟਸਐਪ ਕਰ ਦੇਣਾ। ਤੇ ਮੈਂ ਖੁਦ ਉਹਨਾਂ ਨਾਲ ਗੱਲ ਕਰਕੇ ਫਿਰ ਟਾਈਮ ਲੱ ਕੇ ਨਾ ਚਲੀ ਜਾਵਾਂਗੇ ਪੁੱਛ ਲਾਂਗੇ ਕਿੰਨਾ ਟਾਈਮ ਲੱਗਦਾ। ਹਾਂ। ਚਲੋ ਹੋਰ ਸਭ ਠੀਕ ਨੇ ਨਾ। ਹਾਂ, ਚਲੋ ਠੀਕ ਹੈ। ਫੇਰ ਮੈਨੂੰ ਦੱਸ ਦੇਣਾ ਮੈਨੂੰ ਹਾਂ- ਹਾਂ। ਤੁਸੀਂ ਵੀ ਕਰ ਲਿਆ ਕਰੋ। ਤੁਸੀਂ ਤਾਂ ਫੋਨ ਨੀ ਚੱਕਦੇ। ਅਸੀਂ ਫੋਨ ਕਰਦੇ ਰਿਹਾ ਕਰੀਏ। ਹਾਂ, ਚਲੋ ਠੀਕ ਹੈ ਫੇਰ, ਓਕੇ, ਬਾਏ, ਠੀਕ ਹੈ।
ਓਕੇ।
ਹੂੰ।